ਹੈਲੋ-
ਹੈਲੋ ਸਤਿ ਸ਼੍ਰੀ ਅਕਾਲ ਜੀ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
ਬਸ ਜੀ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ
ਹਾਂਜੀ ਅਸੀਂ ਵੀ ਠੀਕ ਹਾਂ ਹੋਰ ਸੁਣਾਉ ਕੀ ਕਰ ਰਹੇ ਸੀ
ਬਸ ਬੈਠੇ ਹੋਏ ਆ ਬਸ ਲੰਚ ਰੈਡੀ ਕੀਤਾ ਸੀ ਹੁਣ ਫਿਰ ਬਸ ਉਹ ਵੇਟ ਕਰ ਰਹੇ ਕਿ ਕਰਕੇ ਸਭ ਆਉਣਗੇ ਤੇ ਖਾਣਗੇ-'
ਹਾਂ ਅੱਜ ਤੇ ਅਸੀਂ ਉਠੇ ਹੀ ਬੜੀ ਲੇਟ ਹਾ ਸਾਡਾ ਤੇ ਨਾਸ਼ਤਾ ਹੀ ਨਹੀਂ ਹੋਇਆ ਬਹੁਤ ਹੀ ਲੇਟ ਉੱਠੇ ਹਾਂ
ਕੀ ਹੋਆ ਤਬੀਅਤ ਠੀਕ ਨਹੀਂ
ਨਹੀਂ ਤਬੀਅਤ ਤੇ ਠੀਕ ਸੀ ਬਸ ਰਾਤੀ ਨਾ ਗਏ ਸੀ ਬੇਟੇ ਦਾ ਬਰਡੇ ਸੀ
ਅੱਛਾ ਅੱਛਾ ਹਾਂ ਕੱਲ ਤੁਹਾਡੇ ਬਡੇ ਦਾ ਬੇਟਾ ਬਰਡੇ ਸੀ
ਹਾਂਜੀ ਤੇ ਉਹ ਫੇਰ ਕੱਲ ਗਏ ਨਾ ਤੇ ਉਹ ਉੱਥੇ ਬੜਾ ਟਾਈਮ ਲੱਗ ਗਿਆ ਦੇਰ ਹੀ ਹੋ ਗਈ ਰਾਤੀ ਸਾਨੂੰ ਦੋ ਤਿੰਨ ਵੱਜ ਗਏ ਘਰ ਆਉਂਦੇ ਆਉਂਦੇ
ਅੱਛਾ ਹਾਂ ਫੇਰ ਹੋ ਹੀ ਜਾਂਦਾ ਲੇਟ ਬਾਹਰ ਜਾਓ ਬਾਹਰ ਗਏ ਹੋ ਰੈਸਟੋਰੈਟ ਹਾਂ ਹੋਈ ਜਾਂਦਾ ਲੇਟ ਹੋਈ ਜਾਂਦਾ
ਲੇਟ ਸੁੱਤੇ ਰਾਤੀ ਨੀਂਦ ਵੀ ਸਵੇਰੇ ਫਿਰ ਤੁਹਾਨੂੰ ਪਤਾ ਹੀ ਹੈ ਲੇਟ ਸਵਾਗੇ ਤੇ ਫਿਰ
ਤੇ ਹੋਈ ਜਾਂਦਾ ਹੈ ਲੇਟ ਸੋਵੇ ਲੇਟ ਹੀ ਉੱਠਣਾ ਹੁੰਦਾ ਹੈ ਫੇਰ ਨਹੀਂ ਉੱਠਿਆ ਜਾਂਦਾ ਹੈ ਹੁ ਹੁ ਹਾਂ ਹੋਰ ਸਹੀ ਬਣਾ ਲਿਆ ਬਰਡੇ ਕਿਵੇਂ ਦਾ ਰਿਹਾ
ਹਾਂਜੀ ਬਰਡੇ ਤੇ ਬਹੁਤ ਵਧੀਆ ਰਿਹਾ ਵਾ ਸਭ ਆਏ ਦੇ ਸੀ ਇਹਦੇ ਫਰੈਂਡਸ ਸੀ ਜ਼ਿਆਦਾ ਇਹਦੇ ਫਰੈਂਡਸ ਸੀ ਇਹਨੂੰ ਕਹਿੰਦਾ ਸੀ ਮੈਂ ਆਪਣੇ ਫਰੈਂਡਸ ਹੀ ਬੁਲਾਦੇ ਨੇ ਜਦੋ ਹਾਂਜੀ ਤੁਸੀਂ ਬਾਹਰ ਗਏ ਤੇ ਅਸੀ ਤੁਹਾਨੂੰ ਵੀ ਮੈਂ ਨਹੀ ਤੇ ਕਰਦੀ ਇਨਵਾਈਟ ਤੁਹਾਡੀ ਫੈਮਿਲੀ ਬਾਹਰ ਗਏ
ਹਾਂਜੀ ਹਾਂਜੀ ਹੁਣ ਅਸੀਂ ਸਵੇਰੇ ਹੀ ਆਏ ਹਾਂ ਅਸੀ ਵੀ
ਹਾਂਜੀ ਉਹੀ ਵੀ ਨਾ ਤੁਸੀਂ ਗਏ ਸੀ ਨਹੀ ਤੇ ਮੈਂ ਤੁਹਾਨੂੰ ਵੀ ਇਨਵਾਈਟ ਕਰਦੀ ਤੇ ਬਰਡੇ ਤੇ ਬਹੁਤ ਵਧੀਆ
ਤੜਕੇ ਆਇਆ ਸੀ ਹੁ
ਹਾਂ ਉਹੀ ਨਾ ਬਸ ਫਿਰ ਉਠਣੀ ਉੱਠਿਆ ਨੀ ਜਾਂਦਾ ਲੇਟ ਸੋ ਤੇ
ਹੂੰਮ ਤੁਸੀਂ ਕਿਸੇ ਮੈਂ ਫੋਟੌਆ ਵੇਖਿਆ ਤੁਸੀਂ ਪਾਈਆਂ ਹੋਈਆਂ ਹੈ ਕਿਸ ਕੋਈ ਨਵੇਂ ਰੈਸਟੋਰੈਂਟ ਵਿਚ ਗਏ ਸੀ
ਹਾਂ ਹਾਂ ਇੱਥੇ ਖੁੱਲਿਆ ਕੋਲ ਮੈਂ ਕਿਹਾ ਚਲੋ ਘਰ ਦੇ ਕੋਲ ਹੀ ਖੁੱਲਿਆ ਵੈ ਇੱਥੇ ਹੀ ਵੇਖ ਲੈਂਦੇ ਹਾਂ ਦੇ ਦੂਰ ਕੀ ਜਾਣਾ ਨਹੀਂ ਰੈਸਟੋਰੈਂਟ ਤੇ ਅੱਛਾ ਹੈਗਾ ਕਾਫੀ ਅੱਛਾ ਹੈ ਬਿਲਡਿੰਗ ਵੀ ਬੜੀ ਅੱਛੀ ਮਤਲਬ ਡੈਕੋਰੇਸ਼ਨ ਅੱਛੀ ਕੀਤੀ ਇਹਨਾਂ ਨੇ ਟੀਮ ਅੱਛੀ ਹੈ ਇਹਨਾਂ ਦੀ
ਅੱਛਾ ਅੱਛਾ ਹਾਂ ਫੋਟੌਜ ਆਈਆਂ ਸੀ ਨਾ ਨਿਊਜ਼ ਪੇਪਰ ਵਿੱਚ ਵੀ ਓਪਨਿੰਗ ਥੋੜਾ ਚਿਰ ਪਹਿਲਾਂ ਹੀ ਹੋਈ ਹੈ ਇਹਦੀ
ਹਾਂਜੀ ਹਾਂਜੀ ਓਪਨਿੰਗ ਹੋਈ ਹੈ ਥੋੜਾ ਚਿਰ ਹੀ ਹੋਇਆ ਮੈਂ ਕਿਹਾ ਚਲੋ ਟਰਾਈ ਕਰਨੇ ਨੇੜੇ ਨੇੜੇ ਹੈਗਾ ਏ ਨੇੜੇ ਸੁੱਖ ਵੇ ਨਾ ਫਿਰ ਆਨ ਜਾਨ ਦਾ ਸਮੇ ਬਚ ਜਾਂਦਾ।
ਹੂੰ, ਓਹ ਤੇ ਹੈ ਈ ਅ।
ਮੈਂ ਕਿਹਾ ਚਲੋ ਹਾਂ ਮੈਂ ਦੇਖਿਆ ਪਰ ਓਥੇ ਨਾ ਅੱਛਾ ਤੇ ਫੂਡ ਵੀ ਅੱਛਾ ਸੀ ਸਰਵਿੰਗ ਵੀ ਅੱਛੀ ਸੀ ਸਰਵਿਸ ਵੀ ਅੱਛੀ ਸੀ ਫੈਰ ਮੈਂ ਦੇਖ ਯਾ ਲੋਗ ਨਾ ਓਥੇ ਹੋਰ ਵੀ ਆਏ ਅਏ ਸੀ ਜਿਵੇਂ ਮੈਂ ਦੇਖਿਆ ਬੱਚੇ ਓਥੇ ਬੱਚਿਆਂ ਨੇ ਖਾ ਮੰਗਾਇਆ, ਡਿਨਰ ਮੰਗਾਇਆ ਤੁਸੀਂ ਮੰਨੋਗੇ ਨਹੀਂ ਬੱਚਿਆਂ ਨੇ ਦੋ ਤਿੰਨ ਬਾਈਟ ਸਾਰੀ ਲਈ ਹੋਏਗੀ ਓਹਦੇ ਵਿੱਚੋਂ।
ਅੱਛਾ
ਬਾਕੀ ਸਾਰਾ ਫੇਂਕ ਕੇ ਚਲੇ ਗਏ ਓ, ਮੈਂ ਤੇ ਦੇਖ
ਓਹ ਹੋੋ ਅਰੇ ਅੱਜ ਕੱਲ ਐ ਸਭ ਜਗ੍ਹਾ ਇਹ ਸਭ ਜਗ੍ਹਾ ਹੀ ਹੋਣ ਲੱਗ ਗਿਆ ਬਹੁਤ ਵੇਸਟੇਜ ਕਰਨ ਲੱਗ ਗਏ ਨੇ ਨਾ ਬੋਹੁਤ
ਮੈਨੂੰ ਇੰਨਾ ਅਫਸੋਸ ਹੋਇਆ ਮੈਂ ਕਿਹਾ ਦੇਖੋ ਇੱਕ ਤੇ ਇੰਨਾ ਪੈਸਾ ਖਰਚਿਆ ਇਹਨਾਂ ਨੇ ਪਹਿਲੇ ਮੰਗਾਇਆ ਖਾਨਾ ਫੈਰ ਬੱਚਿਆਂ ਨੇ ਅਗਰ ਤੁਹਾਨੂੰ ਨਹੀਂ ਭੁੱਖ ਸੀ ਤੁਸੀਂ ਦੋ ਦੀ ਜਗ੍ਹਾ ਇੱਕ ਪਲੇਟ ਮੰਗਵਾ ਲੋ। ਫਿਰ ਮੰਗਵਾਈ ਵੀ ਇਹਨਾਂ ਨੇ ਸਭ ਦੀ ਵੱਖਰੀ- ਵੱਖਰੀ ਪਲੇਟ ਫੇਰ ਤੁਸੀਂ ਇੰਨਾ-ਇੰਨੀ, ਦੋ- ਤਿੰਨ ਬਾਈਟ ਲਏ ਹੋਨਗੇ ਮੇਰੇ ਖਿਆਲ ਉਹਨਾਂ ਦੇ ਬੱਚਿਆਂ ਨੇ ਬੱਸ ਓਹਨਾਂ ਨੇ ਉੱਥੇ ਪਲੇਟ ਛੋੜ ਕੇ ਆਪਨਾ ਹੋਰ- ਹੋਰ ਚੀਜ਼ਾਂ ਮੰਗਵਾਈ ਗਏ ਓਹ ਫੂਡ ਜੇੜਾ ਸੀ ਓਨਾਂ ਦਾ ਉਵੇਂ- ਉਵੇਂ ਪਲੇਟ ਵਿੱਚ ਪਿਆ ਰਿਆ
ਅਰੇ ਬੋਹਤ ਵੇਸਟੇਜ ਕਰਨ ਲੱਗ ਗਏ ਨੇ ਬਹੁਤ ਜਾਦਾ ਇਹ ਜੈੜੇ ਰੈਸਟੋਰੈਂਟ ਵਾਲੇ ਹੁੰਦੇ ਆ ਇਹ ਖ਼ੁਦ ਵੀ ਤੇ ਮਤਲੱਬ ਇਹ ਪਹਿਲੇ ਸਟੋਰ ਕਰਦੇ ਰਹਿੰਦੇ ਨੇ ਹੈ। ਜੋ ਵੀ ਖਾਨਾ ਹੁੰਦਾ ਐ। ਅਗਲੇ ਦਿਨ ਵੀ ਇਹੀ ਸਰਵ ਕਰਦੇ ਨੇ ਫੇਰ
ਹਾਂਜੀ ਜਬ ਉਹਨਾਂ ਨੇ ਲਈ ਵਿੱਚੋਂ ਇੱਕ ਦੋ ਬਾਈਟ ਸਾਰਾ ਫੂਡ ਉਵੇਂ ਦਾ ਉਵੇਂ ਪਿਆ। ਤੇ ਮੈਨੂੰ ਤਾਂ ਲੱਗਦਾ ਨੀ ਅ, ਰੈਸਟੋਰੈਂਟ ਵਾਲੇ ਫੇਂਕਦੇ ਹੋਨਗੇ। ਇਹ ਤੇ ਮੈਨੂੰ ਲੱਗਦਾ, ਰੀ ਯੂਜ਼ ਕਰ ਲੈਂਦੇ ਹੋਨਗੇ ਆ ਚੀਜ਼ਾਂ ਮੈਨੂੰ ਤੇ ਬਿਲਕੁੱਲ ਐਵੇਂ ਹੀ ਲੱਗ ਰਿਆ ਵੇ। ਤੇ ਮੈਂ, ਮੈਨੂੰ ਤੇ ਇਨਾ ਬੁਰਾ ਲੱਗਿਆ ਦੇਖਕੇ ਮੈਂ ਕਿਹਾ ਦੇਖੋ ਕਿੰਨੀ ਵੇਸਟੇਜ ਕਰਦੇ ਨੇ ਫੂਡ ਦੀ ਤੁਸੀਂ ਰੈਸਟੋਰੈਂਟ ਆਇਓ ਕੁੱਛ ਖਾਨ ਵਾਸਤੇ ਆਇੳ ਕਿ ਟਾਈਮ ਪਾਸ ਕਰਨ ਵਾਸਤੇ ਆਯੇ ਓ।
ਦੇਖਲੋ ਓਹੀ ਨਾ ਓਹ ਤੇ ਰੀ ਯੂਜ਼ ਕਰ ਲੈਂਦੇ ਨੇ ਇਹੀ ਚੀਜ਼ਾਂ ਉਹ ਥੋੜੀ ਦੇਖਦੇ ਨੇ ਓਨਾਂ ਦਾ ਕੀ ਜਾਨਾ ਓਨਾਂ ਦਾ ਟਾਈਮ ਬੱਚਦਾ ਪਿਆ-
ਹਾਂਜੀ। ਫੇਰ ਤੁਸੀਂ ਪੈਕ ਕਰਵਾ ਲੋ ਬਈ ਅਸੀਂ ਜਿਵੇਂ ਸਾਡੇ ਤੇ ਬੱਚੇ ਜਿਵੇਂ ਛੋੜ ਦਿੰਦੇ ਆ ਨਾ ਵਿੱਚ ਖਾਨਾ ਅਸੀਂ
ਹਾਂ ਅਸੀਂ ਵੀ ਪੈਕ ਕਰਵਾ ਆਨੇ ਆ।
ਤੇ ਮੈਂ ਤੇ ਦਾਲ ਵਗੈਰਾ ਜੇੜੀ ਬੱਚ ਜਾਂਦੀ ਏ, ਫੁਲਕੇ ਬੱਚ ਜਾਂਦੇ ਨੇ ਕਿਉਂਕਿ ਆਈ ਨਹੀਂ ਲੱਗ ਪਾਂਦਾ ਨਾ ਕਿੰਨੇ- ਕਿੰਨੇ ਰੋਟੀ ਖਾਨੀ ਐ ਹੁਨ ਘੱਟ ਤੇ ਮੰਗਵਾਨੀ ਨੀ। ਥੋੜ੍ਹੀ ਐਕਸਟਰਾ ਹੀ ਮੰਗਵਾਨੀ ਪੈਂਦੀ ਏ ਨਾ ਰੋਟੀ ਤੇ ਕਿਉਂਕਿ ਇੱਕਦਮ ਲਾ ਫਿਰ ਵੇਟ ਕਰਨਾ ਪੈਂਦਾ ਫੇਰ ਇਕ - ਇੱਕ ਰੋਟੀ ਰੋਟੀ ਵਾਸਤੇ ਰੋਟੀ ਤੇ ਐਕਸਟਰਾ ਹੀ ਲਗਵਾਣੀ ਪੈਂਦੀ ਏ ਰੋਟੀ ਤੇ ਅਕਸਰ ਹਾਂ ਤੇ ਰੋਟੀ ਯਾਂ ਨਾਨ ਤੇ ਅਕਸਰ ਹੀ ਬਚ ਜਾਂਦੇ ਨੇ ਕਿਉਂ ਫੇਰ ਉਹ ਅਸ ਅਸੀਂ ਵੇਸਟ ਨਹੀਂ ਕਰਦੇ ਹੈਗੇ ਅਸੀਂ ਤੇ ਪੈਕ ਕਰਵਾ ਲੈਂਦੇ ਹੈਗੇ ਆ। ਅਸੀਂ ਤੇ
ਅਸੀਂ ਵੀ ਪੈਕ ਕਰਵਾ ਲੈਂਣੇ ਆਂ। ਅਸੀਂ ਵੀ ਅੱਜ ਤਾਂ ਕੁੱਛ ਨਹੀਂ ਵੇਸਟ ਕੀਤਾ ਜਿਵੇਂ ਅਸੀਂ ਦਾਲ ਮੱਖਣੀ ਮੰਗਾਈ ਏ ਤੇ ਹੁਣ ਦੋ-ਤਿੰਨ ਪਲੇਟ। ਪਲੇਟਾਂ ਮੰਗਵਾ ਲਈਆਂ ਦੋ ਜਾਂ ਢਾਈ ਲੱਗੀ ਏ ਅੱਧੀ ਬਚ ਗਈ ਅਸੀਂ ਕਰ ਲੈਂਣੇ ਆ ਪੈਕ ਕਰਵਾ ਲੈਂਣੇ ਆ ਅਸੀਂ ਕੁਛ ਵੀ ਨੀ ਸੁੱਟ ਕੇ ਆਦੇ।
ਹਾਂਜੀ! ਨਾਸ਼ਤੇ ਦੇ ਵਿੱਚ ਅਗਲੇ ਦਿਨ ਲਗਾ ਦਿੰਨੀ ਆਂ ਮੈਂ ਤੇ ਖਾ ਲੈਂਦੇ ਨੇ ਬੱਚੇ। ਖ਼ੁਸ਼ ਹੋ ਕੇ ਇਹਨਾਂ ਨੂੰ ਤੇ ਰੈਸਟੋਰੈਂਟ ਦੀ ਚੀਜ਼ਾਂ ਵੈਸੇ ਹੀ ਬੜੀਆਂ ਅੱਛੀਆਂ ਲੱਗਦੀਆਂ ਨੇ। ਪਾਵੇ ਬਸੀਆਂ ਹੋਣ ਘਰ ਦੇ ਵਿੱਚ ਤੁਸੀਂ ਬਣਾਓਗੇ ਨਾ ਇੱਕ ਟਾਈਮ ਦੀ ਸਬਜ਼ੀ ਤੇ ਰਾਤੀਂ ਦੁਬਾਰਾ ਦਿਉ ਗੇ ਨਾ। ਕਹਿਣਗੇ ਦੁਪਹਿਰੇ ਵੀ ਤੇ ਆਈ ਖਾਧੀ ਸੀ ਹੁਣ ਨੀ ਅਸੀਂ ਖਾਵਾਂਗੇ ਬਾਸੀ ਚੀਜ਼ਾਂ ਖਵਾਉਂਦੇ ਹੋ ਤੁਸੀਂ ਤੇ ਇਹ ਰੈਸਟੋਰੈਂਟ ਦੀ ਦਾਲ ਵਗੈਰਾ ਹੋਏਗੀ ਨਾ ਤੁਸੀਂ ਭਾਵੇਂ ਦੋ ਦਿਨ ਚਲਾ ਲੋੋ। ਖਾ ਲੈਣਗੇ ਪਤਾ ਨੀ ਇਹਨਾਂ ਨੂੰ ਕੀ ਟੇਸਟ ਲੱਗਦਾ ਇੰਨਾ। ਅੱਛਾ! ਕਿ ਘਰ ਅਸੀਂ ਇਨੀ ਮਿਹਨਤ
ਦੀ ਬਜ਼ਾਰੋਂ ਨੀ ਖਾਂਦੇ ਰਹਿੰਦੇ ਗੰਦ ਖਾਂਦੇ ਰਹਿੰਦੇ ਨੇ ਨਿਰਾ ‌। ਅਰੇ ਅੱਜ-ਕੱਲ ਵੇਸਟ ਟੇਜ ਤੇ ਬਹੁਤ ਹੋਣ ਲੱਗ ਗਈ ਏ ਦੇਖੋ ਉਸ ਦਿਨ ਮੈਂ ਤੁਸੀਂ ਮੰਨੋਗੇ ਅਸੀਂ ਵਿਆਹ ਤੇ ਗਏ ਆ।
ਹੂੰ!
ਤੇ ਵਿਆਹ ਤੇ ਲੋਕੀਂ ਕਿ ਲੋਕਾਂ ਨੂੰ ਹੋ ਹੀ ਜਾਂਦਾ ਕਿ ਇੰਨੀ ਸਾਰੀ ਚੀਜ਼ਾਂ ਸਭ ਖਾਈਏ ਹਨਾ।
ਹਾਂ!
ਉਹਨਾਂ ਨੇ ਮਤਲਬ ਪਲੇਟ ਪਾਰ ਤੁਸੀਂ ਚਲੋ ਟੇਸਟ ਕਰਨਾ ਤਾਂ ਤੁਸੀਂ ਥੋੜ੍ਹਾ- ਥੋੜ੍ਹਾ ਲੈ ਕੇ ਖਾ ਲਓ ਪਲੇਟਾਂ ਭਾਰ- ਭਾਰ ਕੇ ਲਈ ਜਾਂਦੇ ਨੇ ਸਾਰੇ। ਚੀਜ਼ਾਂ ਇੱਕ- ਇੱਕ ਚਮਚ ਖਾ- ਖਾ ਕੇ ਸੁੱਟੀ ਜਾਂਦੇ ਨੇ ਮਤਲਬ ਜਰਾ ਵੈਲਿਊ ਹੀ ਨਹੀਂ ਕਰਦੇ ਖਾਣ ਦੀ।
ਜ਼ਿਆਦਾ ਚੀਜ਼ ਦੇਖ ਕੇ ਨਾ ਲੋਕਾਂ ਨੂੰ ਲਾਲਚ ਆ ਜਾਂਦਾ ਹੈ ਕਿ ਇਹ ਵੀ ਖਾ ਲਾ ਮੈਂ ਇਹ ਵੀ ਖਾ ਲਾ। ਉਰੇ ਪੇਟ ਤੇ ਤੁਹਾਡਾ ਇੱਕ ਹੀ ਹੈਗਾ ਏ ਕਿੰਨਾ ਕੁ ਪੇਟ ਛੋਟਾ ਜਿਹਾ ਸਾਡਾ ਪੇਟ ਹੁੰਦਾ ਏ। ਕਿੰਨੀ ਕੈਪੈਸਿਟੀ ਹੁੰਦੀ ਉਹਦੀ ਤੁਸੀਂ। ਓਨਾ ਹੀ ਲਵੋ ਪਲੇਟ ਚ ਜਿੰਨਾ ਤੁਸੀਂ ਖਾਣਾ ਐ। ਉਹ ਵੀ ਤੇ ਲੋਕ ਹੈਗੇ ਨੇ ਜਿਹਨਾਂ ਨੂੰ ਰੋਟੀ ਨੀ ਮਿਲਦੀ ਪਈ।
ਉਹੀ ਭੁੱਖੇ ਸੌਦੇ ਨੇ, ਭੁੱਖੇ ਸੌਦੇ ਨੇ ਇੱਕ ਟੈਮ ਦੀ ਰੋਟੀ। ਨਸੀਬ ਨਹੀਂ ਹੋ ਪਾਦੀ। ਤੁਸੀਂ ਉਹਨਾ ਨੂੰ ਦੇ ਆਓ ਤੁਸੀਂ ਨਹੀਂ ਖਾਣਾ ਜੇ।
ਪਾਣੀ ਪੀ ਕੇ ਗੁਜ਼ਾਰਾ ਕਰਦੇ ਨੇ।
ਹਾਂ! ਸਾਡੇ ਇੱਥੇ। ਹਾਂ! ਸਾਡੇ ਇੱਥੇ ਸਟੇਸ਼ਨ। ਹਾਂ! ਸਾਡੇ ਇੱਥੇ ਸਟੇਸ਼ਨ ਦੇ ਬਾਹਰ ਬੈਠੇ ਰਹਿੰਦੇ ਨੇ ਕਿੰਨੇ ਹੀ। ਉਹ ਇੰਨਾ ਤਰਸ ਆਉਂਦਾ ਵਿਚਾਰਿਆਂ ਤੇ।
ਤੁਸੀਂ ਜਿਹੜੇ ਮਰਜ਼ੀ ਸ਼ਹਿਰ ਚ ਚਲੇ ਜਾਓ ਸਟੇਸ਼ਨ ਤੇ ਤੁਹਾਨੂੰ ਮਿਲਲੇਗੇ ਹੀ ਮਿਲਲੇਗੇ ਐਸੇ ਲੋਕ ਗਰੀਬ। ਜੋ ਕਿ ਇੱਕ-ਇੱਕ ਟਾਈਮ ਦੀ ਰੋਟੀ ਵਾਸਤੇ ਤਰਸਦੇ ਨੇ। ਉਹਨਾਂ ਦੇ ਹਾਂ! ਅਸੀਂ ਤੇ ਜਾਣੇ ਹਾਂ ਨਾ ਸਫ਼ਰ ਵੀ ਕਰਨੇ ਹਾਂ ਮੰਨ ਲਓ ਰੋਟੀ ਤੇ ਲੈ ਕੇ ਕੇ ਜਾਣੇ ਹੀ ਆ ਸਫ਼ਰ ਵਿੱਚ ਫੇਰ ਸਫ਼ਰ ਵਿੱਚ ਰੋਟੀ ਨਹੀਂ ਕਿਸੇ ਵੇਲੇ ਖਾਈ ਜਾਂਦੀ ਜਿਵੇਂ। ਭੀੜ ਹੁੰਦੀ ਏ ਤੇ ਅਸੀਂ ਤੇ ਉਹ ਵੀ ਰੋਟੀ ਨੀ ਫੇਕਦੇ ਅਸੀਂ ਜਦੋਂ ਉਤਰਨੇ ਹਾਂ ਨਾ। ਆਪਣੇ ਸਟੇਸ਼ਨ ਤੇ ਬਾਹਰ ਤੇ ਬੈਠੇ ਹੀ ਹੁੰਦੇ ਨੇ ਮੰਗਣ ਵਾਲੇ। ਅਸੀਂ ਤੇ ਉਹ ਰੋਟੀ ਵੀ ਉਹਨਾਂ ਨੂੰ ਦੇ ਦਿੰਦੇ ਹਾਂ, ਅਸੀਂ ਤੇ ਕਹਿੰਦੇ ਹਾਂ ਕਿਸੇ ਦੇ ਮੂੰਹ 'ਚ ਪੈ ਜਾਏ।
ਸਹੀ ਗੱਲ ਆ। ਅਸੀਂ ਅੱਜ ਤੱਕ ਕਦੇ ਕੁਛ ਨਹੀਂ ਸੁੱਟਿਆ, ਅਸੀਂ ਕਹਿੰਦੇ ਹਾਂ ਬਈ ਗ਼ਰੀਬ ਦੇ ਮੂੰਹ ਲੱਗ ਜੇ।
ਅਸੀਂ ਤੇ ਹਾਂ ਉਹ ਰੋਟੀ ਸਬਜ਼ੀ ਦੋ ਉਹ ਇੰਨੇ ਖੁਸ਼ ਹੋਏਗੇ ਕਿ ਸਾਨੂੰ ਘਰ ਦੀ ਰੋਟੀ ਰੋਟੀ ਸਬਜ਼ੀ ਮਿਲ ਗਈ ਏ, ਮੰਗਣ ਵਾਲੇ ਇੰਨੇ ਖੁਸ਼ ਹੋ ਜਾਂਦੇ ਨੇ ਉਹਨਾਂ ਨੂੰ ਰੋਟੀ ਸਬਜ਼ੀ ਦੇ ਦੋ ਨਾ।
ਬਾਲਾ ਖੁਸ਼ ਹੋ ਜਾਂਦੇ ਨੇ, ਬਈ ਉਹਨਾਂ ਨੂੰ ਹੋਰ ਕੀ ਚਾਹੀਦਾ ਜਿਹਨੂੰ ਇੱਕ ਟੈਮ ਦੀ ਰੋਟੀ ਨਸੀਬ ਹੁੰਦੀ ਪਈ ਤੁਸੀਂ ਉਹਨਾ ਨੂੰ ਦਿੰਦੇ ਪਿਓ ਤੁਹਾਨੂੰ ਪੁੁੰਨ ਹੀ ਮਿਲਣਾ।
ਹਾਂ ਤੁਸੀਂ ਜਿਹੜਾ ਵਿਆਹਾਂ ਚ ਫੂਡ ਬਚਦਾ ਹੈ ਜਾਂ ਕੁਛ ਤੁਸੀਂ ਕਿਸੇ ਅਨਾਥ ਰਾਸ਼ਰਮ ਵਿੱਚ ਜਾਂ ਸਟੇਸ਼ਨਾਂ ਤੇ ਵੰਡ ਆਓ। ਸਟੇਸ਼ਨ ਤੇ ਤੁਹਾਨੂੰ ਬਹੁਤ ਲੋਕ ਮਿਲ ਜਾਂਦੇ ਨੇ। ਸਾਡੇ ਤੇ ਇੱਥੇ ਲੰਗਰ, ਹਾਂਜੀ ਸਾਡੇ ਤੇ ਇੱਥੇ ਲੰਗਰ ਲੱਗਦਾ ਨਾ ਅਸੀਂ ਜਿਵੇਂ ਪ੍ਰਭਾਤ ਫੇਰੀ ਦਾ ਲੰਗਰ ਜਾਂ ਕੋਈ ਵੀ ਲੰਗਰ ਏ ਜਿਵੇਂ ਪਿੱਛੇ ਬਚੀ ਜਾਂਦੀ ਹੈ ਚੀਜ਼ ਕਿਸੇ ਵੇਲੇ ਸੰਗਤ ਘੱਟ ਆਉਂਦੀ ਹੈ, ਚੀਜ਼ ਬਚ ਜਾਂਦੀ ਹੈ। ਤੇ ਸਾਡੇ ਤੇ ਨਾ ਉਵੇ ਦੇ ਉਵੇਂ ਹੀ ਬਗੋਨੇ ਚੁੱਕ ਕੇ ਨਾ ਸਟੇਸ਼ਨ ਤੇ ਲੈ ਜਾਂਦੇ ਨੇ। ਸਟੇਸ਼ਨ ਤੇ ਹਾਂ ਸਟੇਸ਼ਨ ਤੇ ਬਹੁਤ ਮਿਲ ਜਾਏਗੇ ਤੁਹਾਨੂੰ ਲੇਬਰ ਕਲਾਸ ਹਰ
ਉਹ ਤਾਂ ਹੈ ਹੀ ਹੈ ਦੇਖੋ ਸਭ ਜਗ੍ਹਾ ਹੀ ਹੁੰਦੇ ਨੇ ਵੈਸੇ ਤਾਂ ਗਲੀਆਂ ਚ ਵੀ ਆਉਂਦੇ ਰਹਿੰਦੇ ਨੇ। ਪਰ ਫਿਰ ਗਲੀਆਂ ਜਾਂਦੇ ਨੇ ਨਾ ਉਹ ਪੈਸੇ ਮੰਗਦੇ ਨੇ, ਉਹਨਾਂ ਨੂੰ ਕੋ ਨਾ ਕਿ ਅਸੀਂ ਤੁਹਾਨੂੰ ਪੈਸੇ ਨੀ ਦਿੰਦੇ, ਤੂੰ ਰੋਟੀ ਖਾ ਲੈ।
ਨਾ, ਨਾ ਉਹਨਾਂ ਨੂੰ ਤਾਂ ਪੈਸੇ ਚਾਹੀਦੇ ਨੇ, ਉਹ ਤੇ ਲੁਟੇਰੇ ਹੁੰਦੇ ਜੇ। ਉਹ ਰੋਟੀ ਉਹਨਾ ਨੂੰ ਰੋਟੀ ਦੀ ਨੀ ਹੁੰਦੀ ਆਟੇ ਪਹਿਲੇ ਵੇਖੋ ਬਿਖਾਰੀ ਆਉਂਦੇ ਸੀ ਆਟੇ ਆਟਾ ਲੈ ਕੇ ਚਲੇ ਜਾਂਦੇ ਸੀ ਉਹਨਾ ਨੂੰ ਆਟੇ ਦੀ ਹੁੰਦੀ ਸੀ। ਅੱਜ-ਕੱਲ ਆਟਾ ਨੀ ਲੈਣਾ ਚਾਹੁੰਦੇ, ਅੱਜ-ਕੱਲ ਕਹਿਣਗੇ ਪੈਸਾ ਦਿਓ ਸਾਨੂੰ। ਉਹ ਕੋਈ ਹਾਂ ਉਹ ਸਾਧੂ ਸੰਤ ਥੋੜ੍ਹੀ ਹੈਗੇ।
ਹਾਂ ਨਾ, ਨਾ ਉਹ ਸ਼ਕਲਾਂ ਤੋਂ ਪਤਾ ਲੱਗ ਜਾਂਦਾ ਆ।
ਜਿਹਨਾਂ ਨੂੰ ਪੈਸੇ ਦੀ ਚਾਹ ਹੋਵੇ ਉਹ ਸਾਧੂ ਸੰਤ ਥੋੜ੍ਹੀ ਹੁੰਦੇ ਨੇ।
ਤੇ ਹੋਰ।
ਹਾਂ ਜਿਹੜੇ ਪਹਿਲੇ ਆਟਾ-ਓਟਾ ਲੈ ਜਾਂਦੇ ਸੀ ਨਾ, ਉਹ ਹੁੰਦੇ ਸੀ ਸਾਧੂ। ਕਿਉਂ ਉਹਨਾ ਨੂੰ ਪੇਟ ਹੀ ਭਰਨਾ ਬਸ ਦੋ ਵਕਤ ਦੀ ਰੋਟੀ ਚਾਹੀਦੀ ਹੈ।
ਬਸ। ਸਾਡੇ ਵੀ ਆਉਂਦੇ ਹੁੰਦੇ ਸੀ ਪਹਿਲਾਂ, ਅਸੀਂ ਵੀ ਆਟਾ ਹੀ ਦਿੰਦੇ ਸੀ। ਅਸੀਂ ਨਹੀਂ ਪੈਸੇ ਦਿੰਦੇ।
ਹਾਂ ਚਲੋ ਠੀਕ ਹੈ ਭੈਣਜੀ, ਤੁਸੀਂ ਲਗਾਣਾ ਚੱਕ ਘਰ ਬਰਡੇ ਤੇ ਵੀ ਨੀ ਆਏ ਹੈਗੇ ਤੁਸੀਂ ਆ ਨਾ ਚੱਕਰ ਬੱਚਿਆਂ ਚ
ਹਾਂਜੀ-ਹਾਂਜੀ ਚਲੋ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਚਲੋ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ।